ਉਏ
ਹਾਂਜੀ ਸ਼ ਸ਼੍ਰੀ ਕਾਲ ਹੋਰ ਕੀ ਕਰ ਰੇ ਓ?
ਮੈਂ ਵਧੀਆ।
ਖੱਬੇ ਆਲੀ ਸਾਇਡ। ਦਸ ਦੇ ਆ ਹੋਰ ਕੋਈ ਸਕੂਲ ਵਗੈਰਾ ਚੱਲਰੀ ਨੇ ਛੁੱਟੀਆਂ ਮਤਲਬ ਲੇਟ ਨਾਈਟ ਮੂਵੀ ਹੋ ਵਗੈਰਾ ਕੋਈ ਫਿਲਮ ਜਾਂ ਕੋਈ ਨਾਟਕ ਟੀ ਵੀ ਸ਼ੋ ਵਗੈਰਾ ਚੱਲ ਰੇ। ਅੱਛਾ ਐਸਾ ਕੁਛ ਨੀ ਕਿਉਂਕਿ ਅੱਜ-ਕੱਲ ਤਾਂ ਪਤਾ ਏ ਨਾ ਅੱਜ-ਕੱਲ ਜਿਵੇ ਹਰ ਟਾਈਪ, ਅੱਛਾ ਸਈ ਐ।
'ਤੇ ਸਾਡੇ ਘਰੇ ਮੰਮੀ ਵੇਖਦੀ ਉਹ ਵੀ ਬਸ ਪਾਕਿਸਤਾਨੀ ਸੀ ਅਲ।
ਆ ਪਾਕਿਸਤਾਨੀ ਕਿਸੇ ਟਾਇਮ ਦੇਖ ਲੋ ਫੋਨ 'ਤੇ ਈ ਆਂਦੇ ਐ ਪਰ ਥੇ ਜਿਆਦਾ ਮਜ਼ਾ ਆਂਦਾ ਆ ਉਹ ਸਕਰੀਨ ਵੱਡੀ ਹੁੰਦੀ ਏ ਨਾ, ਤਾਂ ਕਰਕੇ।
ਹਾਂਜੀ ਉਹ ਵੇਖਣ ਉਹ ਹੁੰਦਾ ਨਾ ਕਿ ਫੋਨ 'ਚ ਪਹਿਲ ਫੋਨ 'ਚ ਵੇਖੋ ਫੇਰ ਐਲ, ਐਲ ਸੀ ਡੀ 'ਚ ਵੇਖੋ ਨਾ 'ਤੇ ਅਲੱਗ ਈ ਕਰੇਜ਼ ਆਂਦਾ ਬੰਦਾ ਨੂੰ ਕੇ ਪਹਿਲੇ ਕਿਉਂ ਨੀ ਵੇਖਿਆ ਐਲ ਸੀ ਡੀ 'ਚ।
ਉਹ ਹੁੰਦਾ ਨਾ ਐਲ ਸੀ ਡੀ 'ਚ ਵੱਡੇ-ਵੱਡੇ ਵਿਖਾਈ ਦਿੰਦੇ ਐ ਫੋਨ 'ਚ ਨਿੱਕੇ-ਨਿੱਕੇ ਵਿਖਾਈ ਦਿੰਦੇ ਐ। ਇਸ ਕਰਕੇ।
ਹਾਂ।
ਤੁਹਾਨੂੰ ਪਤਾ ਏ ਕਿਤਨੀ ਸਾਰੀਆਂ ਮਸ਼ੀਨਾਂ ਵਗੈਰਾ ਵੀ ਆ ਗਈਆਂ ਨੇ ਹੁਣ ਤੁਸੀਂ ਮਤਲਬ ਏ ਆਈ ਦੇਖਲੋ ਸਾਨੂੰ ਕੋਈ ਕਿਕ ਵਗੈਰਾ ਲੈਣੀ ਹੁੰਦੀ ਏ 'ਤੇ ਅਸੀਂ ਪਹਿਲਾਂ ਉਹ ਦੱਸ ਨਾਅ ਤਿਆਰ ਹੋਈਏ ਫਿਰ ਕੈਮਰੇ ਵਾਲੇ ਕੋਲ ਜਾਈਏ ਫੋਟੋ ਸ਼ੂਟ ਕਰਵਾ ਕਰ ਆਈਏ ਇਕ, ਦੋ ਦਿਨ ਬਾਦ ਸਾਨੂੰ ਫੋਟੋ ਮਿਲਦੀ ਸੀ ਬਟ ਅੱਜ-ਕੱਲ ਤੁਸੀਂ ਏ ਆਈ ਨੂੰ ਕਹੋ ਗਿਨੀ ਗਿਮੀ ਗਮ ਨੂੰ ਕਹਿ ਦੋ ਜੇ ਚੈਟ ਜੀ ਪੀ ਟੀ ਨੂੰ ਕਹੋ ਸਾਡੀ ਐਹ ਫੋਟੋ ਐ ਇਹਨੂੰ ਇਸ ਡਰੈੱਸ 'ਚ ਲਿਆ ਦੇ ਉਹ ਸੇਮ ਤੋਨੂੰ ਪੰਜ ਮਿੰਨਟ ਲੇਗਾ ਸਾਰੀ ਤੁਹਾਡੀ ਪ੍ਰੋ ਪਰ ਬਿਲਕੁਲ ਸਭ ਕਰ ਦਿੰਦਾ ਆ ਉਹ ਪਿੱਛੇ ਤੁਸੀਂ ਦੇਖਿਆ ਹੋਗਾ ਸਾਰੇ ਟਰੈਂਡ ਬਹੁਤ ਚਲੇ ਆਂ ਲੋਕਾਂ ਨੇ ਸਾੜੀ ਪਾ-ਪਾ ਕੇ ਟਰੈਂਡ ਚਲਾਇਆ ਸੀਗਾ। ਉਹ ਸਭ ਚੈਟ ਜੀ ਪੀ ਟੀ ਵਾਲਿਆ ਨੇ ਸਟਾਰਟ ਕੀਤਾ ਸੀਗਾ। ਤੁਸੀ ਨੀ ਹਾਂ ਤੁਸੀਂ ਨੀ ਬਣਾਈਆ ਸੀ ਉਹ ਵੀਡੀਓ, ਤੁਸੀਂ ਨੀ ਬਣਾਈਆਂ ਸੀ।
ਨਈਂ, ਮੈਨੂੰ ਕਿਸੇ ਨੇ ਨਈ, ਮੈਨੂੰ ਕਿਸੇ ਨੇ ਕੇਆ ਸੀਗਾ ਕਿ ਓ, ਫੋਟੋਜ ਔਈਓ ਪੁੱਲ ਬਨਾ ਰੇ ਆ ਨਾ? 'ਤੇ ਓਦੇ ਕੁਛ ਗਲਤ ਪੁਠੇ, ਪੁਠੀ ਸਾਈਡ 'ਤੇ ਪੈ ਜਾਂਦੇ ਨੇ।
ਹਾਂ ਮਿੱਸ ਯੂਸ ਪਰ ਨਈ, ਇਤਨਾ ਨਈ ਕਰਦੇ ਐ। ਨਈਂ, ਮੈਂ ਬਨਾਈਆਂ ਦੋ-ਤਿੰਨ ਬਟ ਨਈਂ, ਮਿਸਯੂਜ ਨੀ ਕਰਦੇ ਮੈਂ ਆਪਨੀਆਂ ਬਨਾਈਆਂ। ਮੇਰੀ ਫਰੈਂਡ ਨੂੰ ਬਨਾਨੀ ਨੀ ਆ ਰੀ ਸੀ, ਮੈਂ ਉਨੂੰ ਵੀ ਬਨਾ ਕੇ ਦਿੱਤੀ ਉਨਾਂ ਨੂੰ। ਇੱਕ ਹੋਰ ਫ੍ਰੈਂਡ ਨੂੰ ਦਿੱਤੀ ਬਨਾ ਕੇ। ਕਈ ਕਰਦੇ ਐ ਮਿਸ ਯੂਸਂ, ਕੇ ਸਾਡੀ ਏ, ਆਈ, ਏ ਨਈ। ਸਾਡਾ ਮਤਲਬ, ਕਈ ਕਰਦੇ ਆ, ਪਰ ਕਈ ਨੀ ਕਰਦੇ ਐ। ਤੇ ਓ ਹੋ ਕੇ ਆਇਆ, ਹੁਨ ਤੁਸੀਂ ਏਅ ਦੇਖੋ।
ਪਰ, ਹੂੰ।
ਗਿਮਨੀ ਵੀ ਨੀ ਕਰਦਾ ਗੀਮਿਨੀ ਤੋਂ ਮੈਂ ਬਨਾਈ ਏ ਫੋਟੋ ਗਿਮੀ ਵੀੱ ਤ ਸੁਨਿਆ ਨੀ ਐ, ਗਿਮਿਨੀ ਨੇ ਕੋਈ ਫੋਟੋ ਸ਼ੇਅਰ ਕੀਤੀ ਹੋਏਗੀ?
ਹਾਂਜੀ।
ਗੂਪਲ ਤੋਂ ਬਨਾਈ ਆ, ਕਿਸੇ ਹੋਰ ਫੇਕ ਵੈਬਸਾਈਟ ਤੋਂ, ਜੈਮਿਨੀ ਔਰ ਚੈਟ ਜੀ, ਬੀ, ਟੀ ਬਿਲਕੁਲ ਸਹੀ ਨੇ।
ਅਸੀ ਜਿਮਨੀ ਤੋਂ ਬਨਾਂਦੈ, ਜਿਮਨਈ ਚੈਟਜੀਪੀਟੀ ਪਾਸ, ਹੁਨ ਤਾਂ ਕੋਈ ਹੈ ਈ ਨੀ। ਪਹਿਲਾਂ ਬੜਾ ਦਾਓ ਚਲਿੱਆ ਸੀਗਾ। ਕਿ ਸਾੜੀ ਪਾਓ, ਜੇਹੜੀ ਮਰਜੀ ਸਾੜੀ ਪਾਓ, ਬਲੈਕ ਔਰ ਰੈਡ ਦਾ ਬੜਾ ਈ ਕਰੇਜ਼ ਸੀ। ਲੋਕਾਂ ਨੂੰ।
ਹਾਂ।
ਹੈਲੋ, ਹੁਨ ਸਰਬਤ? ਤੇ ਓ ਆ ਗੀ ਏ, ਇੱਕ ਅਲੈਕਸਾ ਆ ਗੀ ਏ, ਤੇ ਸੁਨਿਆ ਹੋਨੈ ਐ ਅਲੈਕਸਾ ਦੇ ਬਾਰੇ? ਓਨੂੰ ਕਿਸੇ ਡੋਰ ਫਿਰ ਲਗਾ ਦੋ ਮਸ਼ੀਨ ਦੀ ਐ ਉਹ, ਓਨੂੰ-ਓਨੂੰ ਬੋਲੋ, ਅਲੈਕਸਾ, ਓਪਨ ਦ ਡੋਰ, ਤੇ ਓਨ ਕਰ ਦਿਤੀ ਏ, ਹਾਂ ਓਨੂੰ ਕੋ, ਖੋਲ 'ਅ ਡੋਰ। ਕਰ ਦੇਓ ਕਲੋਸ, ਕਰ ਦਿੱਤੀ, ਹਾਂ, ਪਤੈ ਕਿ ਕੰਮ ਦੀ ਚੀਜ਼ ਐ ਓ। ਫੇਵਰੇਟ ਲੋਕਾਂ ਵਾਸਤੇ ਤਾਂ ਅੱਛੀ ਐ, ਬਟ ਜੋ ਮਤਲਬ ਥੋੜੇ ਹਾੲ, ਠੀਕ ਐ, ਓਨਾਂ ਵਾਸਤੇ ਨਈ। ਕਿਉਂਕਿ ਉਹ ਆਪੇ ਕਰਨ ਤਾਂ ਅੱਛੀ ਗੱਲ ਐ, ਓਈ ਜਿਡੇ ਹੁੰਦੇ ਨੇ ਵਿਚਾਰੇ, ਚੱਲ ਨੀ ਪਾਂਦੇ, ਤੁਰ ਨੀ ਪਾਂਦੇ ਤੇ ਉਨਾਂ ਨੂੰ ਮਤਲਬ, ਦਿੱਕਤ ਹੁੰਦੀ ਏ ਉੱਠਣ- ਬੈਠਣ 'ਚ।
ਹਾਂ, ਓਨਾਂ ਨੂੰ ਆਸਾਨੀ ਹੁੰਦੀ ਏ ਫੇਰ ਦੇ, ਏਦੇ ਨਾਲ।
ਹਾਂ, ਅੱਜ -ਕੱਲ ਤਾਂ ਮਤਲਬ ਵੈਸੇ ਜਿਹੜੇ ਜੋ ਵੀ ਏ ਜੀ, ਟੰਗਾ-ਪੀੜ ਗੋਡੇ-ਪੀੜ ਆਹੋ, ਆਹੋ, ਆਵਾਜ਼ ਜਾਦਾ ਆ ਰੀ ਹੋਨੀ ਪੱਖੇ ਦੀ। ਹਾਂਜੀ, ਹੁਨ ਠੀਕ ਆ ਰੀ ਐ। ਹਾਂ, ਓ ਹੁੰਦੇ ਨਾ, ਲੋਕ ਹੁੰਦੇ ਨਾ ਤੇ ਠੀਕ ਐ, ਫਿਰ ਤੇ ਨਾ ਕਦੀ। ਗੋਡੇ ਪੀੜ ਹੁੰਦੇ ਆ ਤੇ ਟੰਗਾ ਪੀੜ, ਤੇ ਕਦੇ ਕਮਰ ਦਰਦ ਹੁੰਦੀ ਐ, ਉੱਠਦਿਆਂ- ਉੱਠਦਿਆਂ ਨਾ ਟਾਈਮ ਲੱਗ ਜਾਂਦਾ ਆ। ਤੇ ਓਨਾਂ ਵਾਸਤੇ ਅਲੈਕਸਾ ਬੜੀ।
ਔਈਓ ਨਾ ਬੰਦਾ ਬੈਠ, ਕੇ ਬੋਲਦੈ ਫਿਰ, ਹੂੰ।
ਹਾਂ, ਹੋਰ-ਹੋਰ ਬੋਹਤ। ਚੀਜ਼ਾਂ ਚਲ ਪੇਆ, ਹੁਨ ਇੰਸਟਾਗ੍ਰਾਮ ਈ ਦੇਖਲੋ। ਆ, ਪੋਚੇ ਲੱਗਾਨ ਵਾਲਾ। ਮੀਂ ਆ ਗਿਆ, ਭਾਂਡੇ ਮਾਂਜਨ ਵਾਲੀ ਮਸ਼ੀਨ ਵੀ ਆ ਗਈ ਐ, ਡਿਸ਼ਵਾਸ਼ਰ।
ਕੇਹੜੀ?
ਉੱਠ ਜਾ ਵੀ, ਭਾਂਡੇ ਮਾਂਜਣ ਵਾਲੀ ਮਸ਼ੀਨ, ਹਾਂ ਓ ਵੀ ਆ। ਕੀ ਐ, ਚਲੋ ਕੱਪੜੇ ਧੋਨ ਤਾਂ ਹੈਗੀ ਸੀ। ਪਹਿਲਾਂ ਹੁਨ ਭਾਂਡੇ ਮਾਂਜਣ ਵਾਲੀ ਵੀ ਆ ਗਈ ਐ, ਏਦੀ ਕਮੀ ਰੈ ਗਈ ਸੀ। ਇਹ ਵੀ, ਪੂਰੀ ਹੋ ਗਈ ਐ। ਹੁਣ ਟਿਕਟਾਂ ਦੇਖ ਲੋੋ, ਅੱਜ-ਕੱਲ ਟਿਕਟਾਂ ਤੁਸੀਂ ਔਨਲਾਈਨ ਬੁੱਕ ਕਰ ਲੋ, ਪੱਲਾ ਸੀ ਕਿ ਜਾਓ
ਹਾਂ, ਕੋਈ ਬਾਹਰ ਜਾਣਾ ਔਟੋ ਲੱਬਣ 'ਚ ਦਿੱਕਤ, ਹਮ
ਔਰ ਲੰਬੀ ਲਾਈਨ 'ਚ ਲੱਗੋ, ਫੇਰ ਟਿੱਕਟ ਦੀ ਵਾਰੀ ਆਏ ਗੀ, ਫਿਰ ਮਿਲੇਗੀ।
ਹਾਂਜੀ।
ਪਰ ਹੁਣ ਹੈ ਨੀ ਹੈ, ਹੁਣ ਫਟਾਫਟ ਸਵੇਰੇ ਵਿੰਡੋ ਦਸ ਵਜੇ ਖੁੱਲਦੀਏ, ਫਟਾਫਟ ਵਿੰਡੋ ਤੋਂ ਜਾਓ, ਫਟਾਫਟ ਸੀਟ ਬੁੱਕ ਕਰ ਲੋ। ਇਹ, ਬਹੁਤ ਚੀਜ਼ਾਂ ਹੋ ਗਈਆਂ ਆ।
ਪਹਿਲੇ ਉਓਦਾਂ ਹੁੰਦਾ ਸੀਗਾ, ਕਿ ਟ੍ਰੇਨ ਦੀ ਟਿਕੀਟ ਤੇ ਹੋ ਜਾਂਦੀਆਂ ਸੀ ਬੁੱਕ, ਪਰ ਮੈਟਰੋ ਦੀਆਂ ਨੀ ਹੁੰਦੀਆਂ ਸੀਗੀਆ, ਹੁਣ ਮੈਟਰੋ ਦੀ ਵਟਸਪ ਹੋ ਜਾਂਦੀ ਹੈ।
ਆ
ਹਾਂਜੀ, ਮੈਟਰ ਹਾਂਜੀ, ਮੈਟਰੋ ਨੰਬਰ ਹੁੰਦਾ ਹੈ ਇੱਕ, ਉਹਦੇ ਤੇ ਮੈਸੇਜ ਕਰ ਦਿਉ ਉਹ ਟਿਕਟਾਂ ਪੇਜ ਦੇੰਦੇ ਨੇ, ਔਨਲਾਈਨ ਪੇਮੈਂਟ ਹੋ ਜਾਂਦੀ ਹੈ।
ਬੜ ਮੈ ਕੰਮ ਅੱਛਾ ਹੋ ਗਿਆ, ਔਨਲਾਈਨ। ਅੱਜਕੱਲ ਪਤਾ, ਓਨਲਾਈਨ ਰੈਪੀਡੋ ਵੀ ਆਉਣ ਲੱਗ ਗੀਆਏ। ਰੈਪਡੋ ਨੂੰ ਬੁੱਕ ਕਰੋ, ਸਾਡੇ ਘਰੋਂ ਆਉਂਦਾ ਆ।
ਹਾਂ, ਔਰ ਉਹ, ਔਟੋ ਵੀ ਆ ਗਏ ਨੇ ਉਹਦੇ ਵਿੱਚ ਓਕੇ
ਸਾਈਡ ਹੈ, ਪਰ ਸੇਫ ਹੈ ਉਹ
ਹਾਂ ਉਹੀ ਹੈ ਨਾ ਕਿ, ਉਹ ਕਹਿੰਦੇ ਨੇ ਕਹਿੰਦੇ ਨੇ, ਕਿ ਜੇ
ਅੱਛਾ
ਕਹਿਣਾ, ਬੰਦਾ ਜੇ ਆਟੋ ਵਾਲੇ ਨੇ ਏਦਾਂ ਕੀਤਾ ਕਿ, ਗ਼ਲਤ ਰੂਟ ਤੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਵਿੱਚ ਹੀ, ਉੱਥੇ ਤੁਹਾਨੂੰ ਪੁਲਿਸ ਵਗੈਰਾ ਰੋਕ ਲਏਗੀ, ਕਿਉਂਕਿ ਐਪ
ਆਪਲ ਆ ਐਪ ਨਾਲ ਆਧਾਰ ਕਾਟ ਵਗੈਰਾ, ਸਭ ਹੁੰਦਾ ਏਨਾ ਕੋਲ ਨਾ, ਗੂਗਲ ਅੋਰ ਮੈਪ ਵਗੇ ਐਪ ਨਾਲ ਕਨੈਕਟ ਹੁੰਦਾ, ਪਰ ਠੀਕ ਵੀ ਹੈ, ਅੱਜ ਕੱਲ ਸੇਵ ਵੀ ਜਿਹੜੇ ਕੁੜੀਆਂ ਕਰਕੇ ਨਾ, ਬਹੁਤ ਜ਼ਿਆਦਾ ਤਾਂ, ਅੱਜ ਕੱਲ੍ਹ ਲੋਕੀ ਮਾਹੌਲ ਖਰਾਬ ਕਰ ਦੇ ਐ, ਤੇ ਬਹੁਤ ਬੈਸ ਆ ਕੁੜੀਆਂ ਵਾਸਤੇ, ਆਪਣੇ ਘਰੋਂ ਬੈਠੋ ਤੇ ਜਾ ਸੇਫ ਮੇਨ ਇਹ ਚੀਜ, ਮੈਨੂੰ ਬਹੁਤ ਬੈਸਟ ਲੱਗੀ ਹੈ। ਉੇ ਦੇਖ ਲੋੋ, ਬਲਿੰਕਟ ਆ ਗਿਆ ਆ, ਜਮੈਟੋ ਗਿਆ ਬਲਿੰਕਟ ਦੇਖੋ, ਇਕ ਦਮ ਚੀਜ਼ ਆ ਜਾਂਦੀ ਹੈ। ਆਰਡਰ ਕਰੋ, ਇਕ ਦਮ ਚੀਜ਼ ਘਰ ਬੈਠੇ, ਜੋ ਮਰਜ਼ੀ ਮੰਗਾਓ ਤੁਸੀਂ ਇਕਦਮ, ਚਿਪਸ ਮੰਗਾਓ, ਜੋ ਮਰਜ਼ੀ ਮੰਗਾਓ
ਕੋਈ ਜਦੋਂ ਉਹਓਦੀ ਰਾਤੀ ਵੀ, ਜੀਅ ਕਰੇ ਬੰਦੇ ਦਾ, ਤੇ ਬੰਦਾ ਮੰਗਵਾ ਲੈ।
ਹਾਂ ਜਦੋਂ ਵੀ ਮਤਲਬ ਕਹਿ ਦੋ, ਜਦੋਂ ਵੀ ਮੰਗਵਾ ਲੋ ਤੁਸੀਂ। ਸਵੇਰੇ -ਸ਼ਾਮੀ, ਰਾਤੀ, ਜੋ ਮਰਜ਼ੀ ਹੁਣ ਮੇਰੇ ਭਾਈ ਮੇਰੇ ਭਰਾ ਨੇ, ਟਾਈ ਵਜੇ ਰਾਤੀ ਪੀਜ਼ਾ ਮੰਗਵਾਇਆ। ਸਾਡੇ ਭਰਾ ਵੀ ਈਤ ਇੰਤਨੇ ਖਰਾਬ ਹੈਗੇ, ਪਤਾ ਕੀ ਕਰਦੇ ਐ ਸੋਰੇ ਸੀ, ਇਹਨਾਂ ਨੇ ਹੋ ਲਏ ਜੇ ਬੂਆ ਖੋਲਿਆ, ਪੀਜ਼ਾ ਲਿਆ ਹੋਣ ਮੰਮੀ ਸੁੱਤੀ ਦੀ ਸੀ, ਉਹਨੂੰ ਇਤਨੇ ਆਰਾਮ ਨਾਲ ਪੁੱਛਰਾ ਐ, ਮੰਮੀ ਮੰਮੀ ਪੀਜ਼ਾ ਖਾਣਾ ਏ, ਨਹੀਂ ਖਾਣਾ, ਚਲੋ ਸੋ ਜੋ, ਮਤਲਬ ਬੰਦੇ ਨੂੰ ਆਵਾਜ਼ ਵੀ ਨਹੀਂ ਗਈ ਹੈ।
ਹਾਂ ਫੇਰ ਸਵੇਰੇ ਉੱਠ ਕੇ ਕਹਿਤਾ ਹੁਨੇ ਮੈਂ ਤੇ ਪੁੱਛਿਆ ਸੀ ਤੁਸੀਂ ਆਪ ਮਨਾ ਕੀਤਾ।
ਸ ਸਭ ਨਾਲ ਇੱਦਾਂ ਹੀ ਕਰਦੇ ਆ, ਅੱਛਾ ਦੀਦੀ ਪੀਜ਼ਾ ਖਾਨਾ ਨਹੀਂ ਖਾਨਾ ਚਲ ਸੋ ਜਾ ਸੋ ਜਾ ਅਵਾਜ਼ ਵੀ ਨਹੀਂ। ਜਾਂਦੀਆਂ ਕਿ ਤੁਹਾਨੂੰ ਉਹਨੂੰ ਪੁੱਛਿਆ ਆ ਤੇ ਸਵੇਰੇ ਮੈਂ ਪੁੱਛਿਆ ਤੇ ਸੀ ਰਾਤੀ, ਤੁ ਆਪੀ ਮਨਾ ਕੀਤਾ ਸੀ।
ਹਾਂ।
ਹਾਂ, ਸਾਡੀ ਨਾ ਅਸੀਂ ਮੈਂ ਮੰਮੀ ਤੇ ਮੇਰੀ ਭੈਨ ਇਕੋ ਕਮਰੇ ਚ ਰਹਿੰਨੇ ਆ ਹੈਲੋ
ਹਾਂਜੀ-ਹਾਂਜੀ।
ਹੈਲੋ ਮੈਂ ਤੇ ਮੈਂ ਮੇਰੀ ਮੰਮੀ ਤੇ ਮੇਰੀ ਭੈਨ ਨਾ ਇੱਕੋ ਕਮਰੇ ਚ ਰਹਨੇ ਆ। ਅਸੀਂ ਮੰਗਾਨੇ ਹਾਂ ਨਾ ਅਸੀਂ ਮੰਮੀ ਸੋ ਰੀ ਹੁੰਦੀ ਆ ਅਸੀਂ ਕਦੇ ਨਹੀਂ ਮੰਗਵਾਂਦੇ ਅਸੀਂ ਹਮੇਸ਼ਾ ਰਾ ਮੰਗਵਾਨੇ ਆ ਕਿਉਂਕਿ ਪਤਾ ਦਿਨੇ ਮੰਗਵਾਇਆ ਤੇ ਮੰਮੀ ਡਾਟੂ ਫਿਰ ਬਾਅਦ ਚ ਕੀ ਕਿਉਂ ਮੰਗਵਾਇਆ ਏਨਾ ਮਹਿੰਗਾ। ਤੇ ਅਸੀਂ ਮੰਮੀ ਨੂੰ ਹਲਕਾ ਜਿਹਾ ਹਲਾ ਕੇ ਬੋਲਦੇਿਆ ਮੰਮੀ ਪੀਜ਼ਾ ਤੇ ਮੰਮੀ ਥੋੜਾ ਜਿਹਾ ਥਵਾ ਦੇ ਜਦੋਂ ਐਂਡ ਵਿੱਚ ਬੱਚੇਗਾ ਇੱਕ ਸਲਾਈਸ ਤੇ ਅਸੀਂ ਬਾਅਦ 'ਚ ਕਹਿ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਅਖੀਰਲੀ ਸਲ ਸਲਾਈਸ 'ਚ ਉਠਾਇਆ ਸੀ ਤੁਸੀਂ ਉੱਠੇ ਈ ਨੀ।
ੂੰ ਮੈਂ ਸਾਡੇ ਤੇ ਬੜਾ ਈ ਹੋਲੇ ਬੋਲਦਾ ਹਾਂਜੀ - ਹਾਂਜੀ ਆ ਰਹੀ ਆਵਾਜ਼। ਸਾਡੇ ਤੇ ਬੜਾ ਹੋਲੇ ਬੋਲਦਾ ਮੇਰਾ ਭਰਾ। ਉਹ ਤਾਂ ਜਾਨ ਕੇ ਪੁੱਛਦਾ ਮੰਮੀ ਪੀਜ਼ਾ ਖਾਨਾ ਆ। ਨਹੀਂ ਖਾਨਾ ਠੀਕ ਹੈ ਸੋਜੋ - ਸੋਜੋ।
ਹਾਂ ਉਹਨੂੰ ਆਪ ਅਪਣੇ -ਅਪਣੇ ਲਈ ਮੰਗਵਾਂਦਾ ਨਾ ਉਹ।
ਹਾਂ ਪਾਪਾ ਨੇ ਓਟੀ ਪੀ ਦਿੱਤਾ ਪਾਪਾ ਨੇ ਫੋਨ ਦਾ ਓਟੀ ਪੀ ਦਿੱਤਾ ਤੇ ਪਾਪਾ ਦਾ ਫੋਨ ਪਾਪਾ ਦੇ ਕੋਲ ਪਿਆ। ਹੁਨ ਡੈਡੀ ਦਾ ਫੋਨ ਚੁੱਕ ਕੇ ਕਿਵੇਂ ਲਿਆਏ ਉਹ ਭਾਈ ਫੋਨ ਕਰੇ ਡੈਡੀ ਦੇ ਫੋਨ ਤੇ। ਫੇਰ ਡੈਡੀ ਨੂੰ ਅਵਾਜ਼ ਚਲੀ ਗਈ ਡੈਡੀ ਬੋਲਣਗੇ ਹਾਏ ਰਾਤੀ ਢਾਈ ਵਜੇ ਕੌਨ ਫੋਨ ਕਰ ਰਿਹਾ। ਬੜੇ ਹੋਲੇ-ਹੋਲੇ ਦੱਬੇ ਪੈਰ ਦੋਵੇ ਮੇਰੇ ਭੈਣ-ਭਰਾ ਛੋਟੇ ਵਾਲੇ ਗਏ। ਫੋਨ ਚੁੱਕਿਆ ਭਾਈ ਨੂੰ ਅੰਦਰ ਬੁਲਾਇਆ ਉਤੋਂ ਸਾਡੇ ਬਾਰੀ ਏ ਨਾ। ਉਹਨੂੰ ਕਹਿੰਦੇ ਭਾਈਆ ਇਸਮੇਂ ਡਾਲ ਦੋ ਥੈਲੇ ਮੈਂ ਡਾਲ ਦੋ। ਇਸਮੇ ਪੈਸੇ ਹੈ ਨਿਕਾਲ ਲੋ ਹਮ ਕੁੰਡਾ ਨਹੀਂ ਖੋਲ ਰਹੇ। ਉਹ ਵੀ ਭਾਈ ਵਿਚਾਰਾ ਖਿੜਕੀ ਚੋ ਥੈਲੇ ਵਿੱਚ ਪੀਜ਼ਾ ਪਾ ਕੇ ਪੈਹੇ ਲੈ ਕੇ ਚਲਾ ਗਿਆ। ਉਹਨੂੰ ਪਤਾ ਪੂਰੀ ਏਵੇਂ ਖੋਲਾਂਗੇ ਤੇ ਪੂਰੀ ਵਾਜ਼ ਆਏਗੀ। ਡੈਡੀ ਕਹਿੰਨਗੇ ਰਾਤੀ ਢਾਈ ਵਜੇ ਕੌਨ ਆਇਆ ਆ। ਤੇ ਇੰਨੇ ਖ਼ਰਾਬ ਹੈਗੇ ਆ। ਬਾਹਰੋਂ-ਬਾਹਰੇ ਪੀਜ਼ਾ
ਨਹੀਂ ਫੇਰ ਜਦੋਂ ਭੁੱਖ ਲੱਗਦੀ ਹੈ ਤੇ ਬੰਦੇ ਨੂੰ ਮੰਗਵਾਣਾ ਹੀ ਪੈਂਦਾ।
ਹਾਂ ਇੱਕ ਵਾਰੀ ਮੇਰੇ ਭਰਾ ਨੇ ਮੰਗਵਾਏ ਦੋ ਸੌ ਰੁਪਏ ਦੀ ਨਾ ਮੈਗੀ ਬਲਿੰਗ ਕਿ ਦੋ ਸੌ ਰੁਪਏ ਦੀਆਂ ਉਹਨੇ ਸਾਰੀਆਂ ਮਤਲਬ ਥੋੜੀਆਂ ਲੈ ਤੂੰ ਸਾਰੀਆਂ ਮੰਗਵਾ ਲਈਆਂ ਚਲ ੳਫਰ ਨੂੰ ਅੱਛਾ ਨਹੀਂ ਤੁ ਘਟ ਬਨਾ ਲੈ ਨਹੀਂ ਘੱਟ ਨੀ ਬਣਾਦੀਆਂ। ਉਹ ਪੂਰੇ ਪੈਕੇਟ ਬਣਾ ਕੇ ਬੈ ਗਿਆ ਦੋ ਸੌ ਦੀ ਹਾਂ ਦੋ ਸੌ ਰੁਪਏ ਕਿਨੇ ਪੈਕੇਟ ਹੋਣ ਗੇ ਦੋ ਸੌ ਰੁਪਏ ਮੈਗੀ ਦੇ ਬਸ ਇਹੀ ਏ ਕੜਾਹੀ ਭਰ ਗਈ ਬਿਲਕੁਲ ਕੜਾਹੀ ਫੁੱਲ ਹੋ ਗਈ। ਵੱਡੇ ਪੈਕੇਟ ਸੀ ਦੋ ਯਾ ਤਿੰਨ-ਤਿੰਨ ਸੀ ਵੱਡੇ ਪੈਕੇਟ ਜਿਹੜੇ ਵੱਡੇ ਵਾਲੇ ਆਂਦੇ ਹੈ ਉਹ ਤਿੰਨ ਪੈਕੇਟ ਬਣਾ ਕੇ ਮੈਂ ਖਾਣ ਵਾਲੇ ਕਿੰਨੇ ਬੰਦੇ ਚਾਰ ਬੰਦੇ ਖਾਣ ਵਾਲੇ ਹਾਂ ਖਾਣ ਖਾਣ ਵਾਲੇ ਚਾਰ ਬੰਦੇ ਉਹ ਕਿਵੇਂ ਖਾਧੇ ਜਾਣਗੇ ਹੁਣ ਸ਼ੂ ਸਭਣੇ ਖਾਲੀ ਸਆਦ ਉਹ ਤੇ ਸਭ ਨੇ ਖਾਲੀ ਸੌਆਦ ਹੁਣ ਜਿਹੜੇ ਬਾਕੀ ਬਚੀ ਦੇ ਹੁਣ ਮੰਮੀ ਭਰਾ ਨੂੰ ਬੋਲਿਆ ਤ ਇਹਨੀ ਮੈਗੀ ਤੂੰ ਬਣਾਈ ਕਿਉਂ ਮੰਗਵਾਈ ਏਦੇ ਉਹਨੂੰ ਕਹਿੰਦਾ ਕਰੀਏ ਕੀ ਉਹ ਖੇਲ ਰੇਹਾ ਸਟੋਨ ਤੇ ਪਰ ਸੀਜ਼ਨ ਜੋ ਜੀਤੇਗਾ ਨਾ ਉਹ ਚਮਚ ਭਰ ਕੇ ਖਾਏਗਾ
ਮੈਂ ਉਦਾ ਕਿਤਾ ਪਰ ਖਤਮ ਤਾਂ ਕਰਦੀ ਸੀ ਨਾ ਨੀ ਤੇ ਮੰਮੀ ਕੋਲੋਂ ਗਾਲਾ ਓਹਨੂੰ ਪੈਂਦੀਆਂ ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਹ ਬਾਚ ਹਾਂਜੀ ਮੈਂ ਤੁਹਾਨੂੰ ਕਰਦੀ ਹ ਬਾਅਦ ਚ ਕੋਲ ਓਕੇ
ਬਾਏ ਸਤਿ ਸ਼੍ਰੀ ਅਕਾਲ